ਭੈਣ ਜ, ਸਤਿ ਸ਼੍ਰੀ ਅਕਾਲ।
ਬਸ ਭੈਣ ਜੀ, ਸਤਿ ਸ੍ਰੀ ਅਕਾਲ, ਤੁਸੀਂ ਦੱਸੋ ਕਿਵੇਂ ਹੋ?
ਮੈਂ ਤੁ ਜਦ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਨਾ, ਮੈਨੂੰ ਇੰਨਾ ਆਨੰਦ ਆਉਂ
ਇਹ ਬੜਏ ਨਕ
ਕੀ ਦੱਸਾਂ, ਮੈਂ ਤਾਂ ਹੁਣ ਸਪਨੇ 'ਚ ਵੀ
ਗੱਲ ਦੱਸੋ ਜਾਂ ਪੁੱਛੋ, ਫੇਿਰ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਆ, ਬੜੀ ਜ਼ਰੂਰੀ।
ਉਹ ਤਾਂ ਤੁਸੀਂ ਪੁੱਛ ਲਿਓ, ਪਹਿ ਲਾਂ ਮੇਰੀ ਇੱਕ ਦਿਲ ਦੀ ਗੱਲ ਸੁਣ ਲਓ, ਪਤਾ ਨੀ ਅੱਜ ਘੱਲ ਦੋ ਦਿਨਾਂ ਤੋਂ ਐ ਹੁੰਦਾ, ਮੈਂ ਸਾਰੀ ਰਾਤ ਭੈਣ ਜੀ ਭੈਣ ਜੀ, ਬੋਲੀ ਜਾਂਦੀ ਹ ਨੀ ਵੀ ਭੈਣ ਜੀ ਭਾਜੀ, ਭੈਣ ਜੀ ਭਾਜੀ, ਆਹੀ ਕੁਛ ਬੋਲਦੀ ਜਾਂਦੀ ਆ। ਹੈਲੋ?
ਸੁਲਦੇ ਪਿਆ ਹੈਲੋ, ਸੁਣਦੀ ਪਈ ਹ ਮੈਂ, ਹਸਦੀ ਪਈ ਹਾਂ।
ਚਲੋ ਵਧੀਆ ਗੱਲ ਹੈ, ਐਪ ਦੇ ਰਾਹੀਂ ਅਸੀਂ, ਕੁਛ ਚੱਜ ਦੀ ਚੀਜ਼ ਤਾਂ ਸਿੱਖੇ ਹਾਂ।
ਆਹ
ਇਹ ਨਾ ਮੈਂ ਮੇਰੀ ਮੰਮੀ ਹੁਣਾ ਤੋਂ, ਇਹ ਮੈਂ ਮੰਮੀ ਹੁਣਾ ਤੋਂ ਮੰਮੀ ਉਹਨਾਂ ਦੇ ਟਮ 'ਚ ਨਾ, ਮੇਰੀ ਮੰਮੀ ਚਾਚੀਆਂ ਨਾ, ਮੇਰੀ ਮੰਮੀ ਨੂੰ ਭੈਣ ਜੀ
ਭੈਣ ਜ, ਹਾਂ
ਉਹ, ਉਹ ਟਾਈਮ ਐ ਮੈਂ ਐ ਲੱਗਦਾ ਵੀ ਮੈਂ, ਉਹ ਪੁਰਾਣੇ ਟਾਈਮ 'ਚ ਚਲੀ ਗਈ ਆ।
ਮੈਂ ਜਦ, ਮੈਂ ਜਦ ਤੁਹਾਡੇ ਪਾਜ ਨਾਲ, ਗਲੀ ਵਾਲੇ ਪਾਜ ਨਾਲ ਗੱਲ ਕੀਤੀ ਨਾ ਅੱਜ, ਤੇ ਮੈਂਨੂੰ ਭਜੀ-ਭਾਜੀ ਕਰਦੀ ਪਈ ਸੀ।
ਅੱਛਾ।
ਉਹ ਵੀ ਮੈਨੂੰ ਭੈਣ ਜੀ-ਪੈਣ ਜੀ ਕਰੇ, ਮੈਂ ਕਿਹਾ ਪਤਾ ਨੀ ਮੇਰੇ ਉਹ ਵੱਡਾ, ਕਿ ਮੇਰੇ ਤੋਂ ਛੋਟਾ
ਹੁਣ, ਪਹਿਲਾਂ ਤਾਂ ਐਂ ਲੱਗਦਾ ਸੀ ਕਮਜ਼ੋਰ ਬਹੁਤ ਸੀ, ਹੁਣ ਪਤਾ ਨੀ ਫੁੱਲਿਆ- ਫੁੱਲਿਆ ਜਿਹਾ ਲੱਗਦਾ।
ਹ
ਹੁਣ, ਹੁਣ ਕਈ ਦਿਨਾਂ 'ਚ ਨਾ ਉਹਨੂੰ ਦੇਖ ਕੇ ਐਂ ਲੱਗਦਾ ਵੀ, ਅੰਕਲ ਬੰਦਿਆਂ ਵਰਗੀ ਫੀਲਿੰਗ ਆਉਂਦੇ ਵੀ, ਹਾਂ ਕੋਈ ਬੰਦਾ ਆਉਂਦਾ, ਅੱਗੇ-ਅੱਗੇ ਉਹੀ ਉਹ ਸੀਗਾ ਐਵੇਂ, ਮਰਿਆ ਜਾ, ਹਨਾ ਹੁਣ ਤਾਂ ਫੇਰ, ਫੁੱਲਿਆ- ਫੁੱਲਿਆ ਲੱਗਦਾ।
ਹੁਣ ਲੱਗਦਾ ਬੰਦਾ। ਮੈਂ ਸੱਚੀ ਦੱਸਾਂ
ਹੁਣ ਲੱਗਦਾ ਬੰਦਾ, ਅੱਗੇ ਤਾਂ ਹੋਰ ਹੀ ਕੁਛ ਸੀ, ਅੱਗੇ ਦੋ ਹੀ ਪਤਾ ਨੀ ਅੱਗੇ ਹੋਰ ਹੀ ਕੁੱਝ ਤੁਰਦਾ ਵੀ ਸੀ, ਤਾਂ ਚੰਗਾ ਨੀ ਲੱਗਦਾ ਸੀਗਾ, ਹੁਣ ਚੰਗਾ ਲੱਗਦਾ ਸਗੋਂ। ਤੇ ਓ ਜਿਵੇਂ ਫੁੱਲ ਗਿਆ ਓਵੇਂ ਐਟੀਚਿਊਡ ਵੀ ਜਿਵੇਂ ਫੁੱਲ ਗਿਆ ਹੋਵੇ। ਐਂ ਕੁੱਛ ਹੋਇਆ ਪਿਆ ਓਦਾ ਤਾਂ ਹਾਲ ਬੁਰਾ ਹੋਇਆ ਪਿਆ ਓਦਾ ਕੱਲ ਮੈਂ ਓਨੂੰ ਕੈਨੀ ਆ ਵੀ ਜਾ ਡੋਕਟਰ ਨੂੰ ਦਿਖਾ।
ਦਿਖਾਵੇ ਜਾ
ਹਾਂਜੀ ਭੈਣ ਜੀ ਹੋਰ ਦੱਸੋ ਤੁਸੀਂ ਕੀ ਪੁੱਛਣਾ ਸੀ ਪੁੱਛੋ।
ਹਾਂ ਮੈਂ ਪੁੱਛਣਾ ਸੀ ਤੁਹਾਨੂੰ ਬੁੜੇ ਸਾਹਿਬ ਕੋਈ ਗੱਲ ਪਤਾ ਚੱਲੀ ਆ ਗੁਰਦੁਆਰੇ ਜਾਂਦੇ ਹੋ ਤੁਸੀਂ ਸਵੇਰੇ।
ਹਾਂਜੀ-ਹਾਂਜੀ
ਅਤੇ ਉੱਥੇ ਇੱਕ ਕੁੜੀ ਆਂਦੀ ਸੀ
ਹਾਂਜੀ-ਹਾਂਜੀ ਆਉਂਦੀ ਆ। ਓਦਾ ਨਾਮ ਹੈਗਾ ਕੁਛ ਹਾਂ ਪਤਾ ਤੁਸੀਂ ਵੀ ਦੇਖੀ ਹੋਣੀ ਆ। ਓ ਨਾ ਭਾਈ ਕੁੜੀ ਦੋ ਹਜ਼ਾਰ ਪੰਦਰਾਂ ਤੋਂ ਅਸੀਂ ਜਾਣਦੇ ਆ। ਕੁੜੀ ਨੂੰ ਠੀਕ ਆ ਤੇ ਓ ਹੁਣ ਓਨੇ ਬੁ ਬੁੜੀਏ ਅ ਉੱਥੇ ਪਿੰਡ ਚ ਹੀ ਗਹਾਂ ਕਿਸੇ ਅ ਘਰ ਲੈ ਲਿਆ ਜੇ ਗੁਰਦੁਆਰੇ ਦੇ ਲਾਗੇ ਤੇ ਓਨਾਂ ਦੀ ਤੇ ਗੁਰਦੁਆਰੇ ਆਲੇ ਭਾਈ ਜੀ ਦੀ ਬੋਹਤ ਲੜਾਈ ਹੋਈ ਆ। ਭਾਈ ਬੋਹਤ ਲੜਾਈ ਕਰੈਕਟਰ ਤੇ ਉਂਗਲਾਂ ਉਠਾਈਆਂ ਗਿਆਂ ਬੋਤ ਕੁਛ ਓ ਕੁੜੀ ਬੋਤ ਦੁਖੀ ਆ ਹਾਂਜੀ-ਹਾਂ ਮੇਰੇ ਸਾਮਣੇ ਹੋਈ ਆ ਸਗੋਂ ਅੱਗੇ ਅੱਗਿਓ ਕੁੜੀ ਮੈਨੂੰ ਏ ਪੁੱਛਣ ਆਈ ਆ ਸਪੈਸ਼ਲ ਤਿੰਨ-ਚਾਰ ਦਿਨਾਂ ਬਾਦ ਵੀ ਦੀਦੀ ਵੀ ਮੈਂ ਨਾ ਅ ਥਾਣੇ ਜਾਣਾ ਤਾਂ ਮੈਂ ਸੂਟ ਕੇੜਾ ਪਾ ਕੇ ਜਾਵਾਂ ਮੈਂ ਕਿਆ ਦੇਖ ਸਿੱਧੀ ਜੀ ਜੇੜੀ ਗੱਲ ਆ ਲਾਲ-ਪੀਲੇ ਸੂਟ, ਹਾਂ ਪੁ ਛਣ ਆਈ ਆ ਵੀ ਮੈਂ ਕਿਆ ਉਨੂੰ ਫੇਰ ਗੁਰਦੁਆਰੇ ਮੈਂ ਕਿਆ ਲਾਲ ਪੂ ਪੀਲੇ ਸੂਟ ਪਾ ਕੇ ਜਾਈ ਨਾ। ਤੇ ਨਾਹੀ ਮੈਂ ਕਿਆ ਸੁਰਖੀ ਲਾ ਕੇ ਜਾਈ। ਮੈਂ ਕਿਆ ਬੁਲ ਜੇ ਲਬੇੜ ਕੇ ਤਾਂ ਜਾਈ ਨਾ ਉਥੇ।
ਠੀਕ ਆ ਮੈਂ ਕਿਆ ਸਾਦਗੀਚ ਜਾਈ ਤਾਂ ਥੋੜ੍ਹਾ ਜਚੇਗੀ ਕਿਉਂਕਿ ਤੂੰ ਵਿਆਹੀ ਵਾਰੀ ਨੀ ਆ ਹਜੇ, ਦੇਖ ਕੁੜੀਆਂ-ਚਿੜੀਆਂ ਆਂਗੂ ਜਾਈ।
ਹੂੰ।
ਐਨੀ ਕ ਤਾਂ ਮੈਂ ਐਨੂੰ ਸਲਾਹ ਦੇਤੀ ਸੀ ਭੈਣ ਜੀ ਦੇਖੋ ਆਪਣਾ ਜੇੜਾ ਸਈ ਸਲਾਹ ਆਪਾਂ ਦੇ ਸਕਦੇ ਆ ਆਪਾਂ ਜਲੂਸ ਤਾਂ ਦੇਖਣਾ ਨੀ ਓ ਕੁੜੀ ਦਾ
ਸੰਡੇ ਨੂੰ ਨਾ ਮੈਂ ਜਦੋਂ ਬਾਰ ਆ ਗਈ ਆ ਨਾ ਘਰ।
ਜੀ, ਹਾਂਜੀ।
ਗੁਦਾਰੇ ਦੇ ਬਾਰ ਮੈਨੂੰ ਮਿਲੀ ਤੇ ਮੈਨੂੰ ਕੈਂਦੀ ਸਸ ਸ੍ਰੀ ਕਾਲ ਦੀਦੀ ਠੀਕ ਓ ਮੈਂ ਕਿਆ ਹਾਂ ਸਭ ਵਧੀਆ ਤੁਸੀਂ ਸੁਣਾਓ ਠੀਕ ਓ ਬਰੇ ਟੈਮ ਤੇ ਏਨੇ ਚ ਨਾ ਸ਼ੁਰੂ ਹੋ ਗਏ ਕੈਂਦੇ ਤੁਹਾਨੂੰ ਮੈਂ ਕਿਹੋ ਜੀ ਲਗਨੀ? ਮੈ ਕਿਆ ਬੜੇ ਵਧੀਆ ਓ ਤੁਸੀਂ। ਸੀਦੇ ਮਿਲਣ ਸਾਰ ਹੈਗੇ ਓ ਤੁਸੀਂ ਆਪ ਬੁਲਾਉਂਦੇ ਓ ਹੂੰ ਮੈਂ ਕਿਆ ਬੋਤ ਵਧੀਆ ਓ। ਨਾਮ ਜਪਦੇ ਓ ਤੁਸੀਂ ਖੁਦ ਮੈਨੂੰ ਬੁਲਾਉਂਦੇ ਓ ਆਪਣੇ ਵਲੋਂ ਮੈ ਨਈ ਵੀ ਬੁਲਾਵਾਂ ਤੇ ਤੁਹਾਨੂੰ।
ਓ ਸਾਰਿਆਂ ਨੂੰ ਬੁਲਾਉਂਦੀ ਓਦੀ ਬੋਤ ਅੱਛੀ ਕੁੜੀ ਆ ਸੇਵਾ ਓ ਕੁੜੀ ਨੇ ਜਿੰਨੀ ਹੂੰ
ਅਸੀਂ ਨਾ ਭਾਬੀ ਸਰਦੀਆਂ ਚ ਜਦ ਮੈਂ ਜਾਣਾ ਸ਼ੁਰੂ ਕੀਤਾ ਸੀ ਨਾ ਅਸੀਂ ਭਰ ਸਰਦੀਆਂ ਚ ਵੀ ਗਏ ਆ। ਧੁੰਦ ਚ ਈ ਤੇ ਓ ਕੁੜੀ ਧੁੰਦੀ ਚ ਵੀ ਓ ਕੁੜੀ ਉੱਥੇ ਨਿਸ਼ਾਨ ਸਾਹਿਬ ਦੀ ਸੇਵਾ ਕਰਦੀ ਹੁੰਦੀ ਸੀ ਪੋ ਠੀਕ ਐ ਤੇ ਮੈਨੂੰ ਕੈਂਦੀ ਹਾ ਦੀਦੀ ਤੁਸੀਂ ਮੈਨੂੰ ਮੇਰੇ ਕਰੈਕਟਰ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਓ? ਮੈਂ ਕਿਹਾ ਮੈਂ ਤੁਹਾਡੇ ਕਰੈਕਟਰ ਨੂੰ ਇਹਹੀ ਕਹਾਂਗੀ ਕਿ ਤੁਸੀਂ ਮੈਨੂੰ ਬਿਲਕੁਲ ਟੱਚੇ- ਸੁੱਚੇ ਲੱਗੇਦੇ ਹਓ। ਤੇ ਕੇਨਦੀ ਨਹੀਂ। ਕਹਿੰਦੀ ਨਹੀ ਮੈਨੂੰ ਨਾ ਗੁਰਦੁਆਰੇ ਚ ਖੜੇ ਚ ਝੂਠ, ਮੈ ਕਿਆ ਝੂਠ ਉਹ ਬੋਾਂਗੀ ਗੁਰਦਆਰੇ ਚ ਖੜੇ ਜਿੱਦਾਂ ਮੈਂ ਤੁਹਾਨੂੰ ਦ ਫ ਮੈਂ ਅੱਜ ਵੀ ਤੁਹਾਨੂੰ ਓਦਾਂ ਹੀ ਦੇਖ ਰਹੀ ਹਾਂ ਜਦੋਂ ਦੀ ਮੈਂ ਤੁਹਾਨੂੰ ਦੇਖਦੀ ਆ ਰਹੀ ਹਾਂ ਦੋ-ਹਜ਼ਾਰ ਕਿੰਨੇ ਤੋਂ ਅਸੀਂ ਜਾਂਦੇ ਸੀਗੇ ਸੈਰ ਕਰਨ ਹਨਾ ਬਾਬੀ, ਤੇ ਮੈਂ ਕਿਹਾ ਤ ਮੈਂ ਤੁਹਾਨੂੰ ਦੇਖਣ ਦੇ , ਤੇ ਇਹਨਾਂ ਚ ਨਾ ਕਹਿੰਦੀ ਨਹੀਂ ਮੈਨੂੰ ਨਾ ਬਦਨਾਮ ਕਰਤਾ, ਮੈਂ ਕਿਹਾ ਕਿੰਨੇ ਕੀਤਾ? ਪਾਨੂੰ ਨਾ ਪਾਈ ਦੀ ਜਨਾਨੀ ਨੇ ਪਾਈ ਦੀ ਵੋ ਕਿਨੇ ਮੈਨੂੰ ਬਦਨਾਮ ਕਰਤਾ ਏ।
ਹਾਂ, ਤੇ ਗੁਰਦੁਆਰੇ ਤੋਂ ਬਾਹਰ ਨਿਕਲਦੀ ਤਾਂ ਜਗਾਧਰੀ ਤੱਕ ਪਹੁੰਚਦੀਗੀ ਹੈ ਸੁਖਮਨੀ ਸੁਸਾਇ ਆ ਗਈ ਸੀ, ਤੇ ਉੱਥੇ ਤੱਕ ਪਹੁੰਚ ਗਈ ਗੱਲ।
ਭਾਈ ਜੀ ਦੀ ਘਰ ਵਾਲੀ ਆ ਨਾ ਭੈਣ ਜੀ? ਉਹ ਆਹ ਜਿਹੜਾ ਇੱਥੇ ਅਹ ਬਾਬਾ ਜੀ ਦਾ ਗੁਰਦੁਆਰਾ ਨਾ ਇਤਿਹਾਸ ਗੁਰਦੁਆਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ, ਆਹ ਬੜਾ ਗੁਰਦ
ਅੱਛਾ।
ਬੜਾ ਗੁਰਦੁਆਰਾ ਤੇ ਉੱਥੇ ਨਾ ਜਿਹੜੇ ਮੈਂਬਰ ਬਣੇ ਆ ਉਹ ਪਾਜੀ ਦੇ ਕੋਈ ਅ ਜਿਨਾਂ ਦੀ ਕੁੜੀ ਦਾ ਵਿਆਹ ਹੋਇਆ ਉਹਨਾਂ ਦੇ ਰਿਸ਼ਤੇਦਾਰ ਸੋਹਰਾ ਸਾਹਿਬ ਆ ਤੇ ਭਾਈ ਜੀ ਦੀ ਘਰ ਵਾਲੀ ਓ ਥੇ ਜਾ ਕੇ ਉਹ ਕੁੜੀ ਨੂੰ ਗ਼ਲਤ- ਗਲਤ ਬੋਲ ਕੇ ਆਈ ਹੈ ਵੀ ਕੁੜੀ ਕਹਿੰਦੀ ਆ ਵੀ ਮੈਂ ਤੇ ਇਹਨਾਂ ਦਾ ਵਿਆਹ ਵੂਹ ਕਰਾਣਾ ਜੋ ਵੀ ਗੱਲ ਆ, ਠੀਕ ਆ, ਹਾਂਜੀ ਤੇ ਪਰ ਉਹ ਕੁੜੀ ਨੂੰ ਮੈਂ ਸਾਰੀ ਗੱਲ ਪੁੱਛ ਲਈ ਆ ਉਹ ਕਹਿੰਦੀ ਦੀਦੀ ਏਦਾਂ ਦੀ ਕੋਈ ਗੱਲ ਨਹੀਂ ਮੈਂ ਉਹਨੂੰ ਇੱਕੋ ਗੱਲ ਕਹੀ ਆ ਮੈਂ ਕਿਆ ਦੇਖ ਤੇਰੇ ਨਾਲ ਕੋਈ ਖੜੇ ਨਾ ਖੜੇ ਤੂੰ ਰੱਬ ਅੱਗੇ ਬੇਨਤੀ ਕਰ ਕਿ ਪਾਤਸ਼ਾਹ ਤੁਸੀਂ ਮੇਰੀ ਗਵਾਹੀ ਭਰਨੀ ਆ ਮਹਾਰਾਜ ਤੁਸੀਂ ਮੇਰੇ ਅੰਗ ਸੰੰਗ ਸਹਾਈ ਹੋਣਾ ਮੈਂ ਕਿਹਾ ਵਾਹਿਗੁਰੂ ਤੈਨੂੰ ਕਿਸੇ ਦੀ ਲੋੜ ਨੀ ਪੈਣੀ ਦੂਜੀ ਗੱਲ ਜੇ ਤੂੰ ਗ਼ਲਤ ਆ ਤਾਂ ਗ਼ਲਤੀਆਂ ਸਭ ਤੋਂ ਹੁੰਦੀਆਂ ਤਾਂ -ਤਾਂ ਹੂੰ ਸਾਰੀ ਗੱਲ ਸਾਨੂੰ ਵੀ ਦੱਸ ਵੀ ਕੀ ਗੱਲ ਆ ਜੇ ਤੂੰ ਸਾਨੂੰ ਨਹੀਂ ਦੱਸਣਾ ਚਾਹੁੰਦੀ ਤੂੰ ਗੁਰੂ ਅੱਗੇ ਜਾ ਕੇ ਮੱਥਾ ਟੇਕ ਲ ਪਰ ਉਹ
ਮੇਰੇ ਉੱਤੇ ਇਹ ਲੱਗਿਆ ਕਿ ਮੈਂ ਚਾਹੁੰਦੀ ਹਾਂ ਕਿ ਮੈਂ ਭਾਈ ਜੀ ਨਾਲ ਵਿਆਹ ਕਰਾਣਾ
ਉਹ ਕਹਿੰਦੀ ਵੀ ਮੈਂ ਬੁੜੇ ਨਾਲ ਵਿਆਹ ਕਰਕੇ ਅਹ ਕਮਲੀ ਹੋਣਾ
ਅਹ ਬੰਦੇ ਵੱਡੇ ਬੰਦੇ ਨਾਲ ਮੈਂ ਵਿਆਹ ਕਰਾਵਾਂ ਵਿਆਹ ਆਇਆ ਹੋਇਆ ਉਹ ਚਿੱਟੀ ਦਾੜੀ ਉਹਦੀ ਤੇ ਮੈਂ ਉਹਦੇ ਨਾਲ ਵਿਆਹ ਕਿਉਂ ਕਰਾਵਾਂ ਮੈਂ
ਉਹ ਕੁੜੀ ਭਾਈ ਜੱਟਾਂ ਦੀ ਆ ਉਹ ਕੁੜੀ ਬਹੁਤ ਅ ਭੋਲੀ ਜਿਹੀ ਆ ਜੇ ਦੇਖਿਆ ਜਾਵੇ
ਜਿੱਥੇ ਤੱਕ ਮੈਨੂੰ ਪਤਾ ਇਹਦੀ ਮੰਮੀ ਨੀ ਹੈ
ਨਹੀਂ ਆ ਉਹਨਾਂ ਦੀ ਮੰਮੀ ਨ ਆ, ਉਹਨਾਂ ਦੇ ਪਾਪਾ ਤੇ ਇੱਕ ਭਰਾ ਆ, ਪਾਪਾ ਵੀ ਉਹਨਾਂ ਦੇ ਸ਼ਰਾਬ ਪੀਂਦੇ ਆ ਬਹੁਤ ਜ਼ਿਆਦਾ ਠੀਕ ਆ ਉਹ ਕੁੜੀ ਸਾਰਾ ਘਰ ਸਾਂਭੀ ਬੈਠੀ ਆ ਉਹ ਕੁੜੀ ਨੇ ਪਿਓ ਤੇ ਭਰਾ ਲਈ ਵਿਆਹ ਵੀ ਨੀ ਕਰਵਾਇਆ, ਇੱਕ ਮੁੰਡੇ ਨੇ
ਓ ਆ ਤੇ ਘਰ ਜਾ ਕੇ ਪਾਪਾ ਨੂੰ ਦੱਸਿਆ ਨਾ ਆਪਣੇ
ਹਾਂ
ਤੇ ਉਹ ਉਹਨਾਂ ਨੇ ਅੱਗੋਂ ਕਿਹਾ ਕਿ ਤੂੰ ਫਿਰ ਕੀ ਕਰਨ ਜਾਦੀ ਛੱਡ ਪਰੇ ਤੂੰ ਮੱਥਾ ਟੇਕ ਕੇ ਘਰ ਵਾਪਿਸ ਆ ਜਾ ਇਹ ਤੇ ਵਿਚਾਰੀ ਸਾਰੀ ਸੇਵਾ ਕਰਕੇ ਆਉਂਦੀ ਹੈ
ਪਤਾ ਕੀ ਗੱਲ ਆ ਜੀ ਮੈਂ ਤੁਹਾਨੂੰ ਮੈਂ ਤੁਹਾਨੂੰ ਦੱਸਦੀ ਹਾਂ ਜੇ ਇਹਨਾਂ ਨੂੰ ਅੱਜ ਇਹ ਕੁੜੀ ਨੂੰ ਜਿਹਦਾ ਅੱਜ ਜੱਗ ਤੇ ਮਾਂ ਨੀ ਆ ਤੇ ਜਿਹਦੀ ਮਾਂ ਨੀ ਹੁੰਦੀ ਓ ਸਭ ਤੋਂ ਸੂਨਾ ਇਨਸਾਨ ਹੁੰਦਾ ਜੱਗ ਭਰਾ ਓਦਾ ਭਰਾ ਓਦਾ ਐਬੀ ਕੈਬੀ ਪਿਓ ਵੀ ਉਹਦਾ ਮੰਜੇ ਤੇ ਪਿਆ ਹੁੰਦਾ ਦੇਖੋ ਜੇ ਐ ਜੇ ਬੰਦੇ ਦਾ ਹਾਂ ਜੇ ਇਹਜੇ ਬੰਦੇ ਦਾ ਦਿਲ ਦਿਖਾਓਗੇ ਨਾ ਥੋਨੂੰ ਕਈ ਜਨਮਾਂ ਦੇ ਲੇਖੇ ਦੇਣੇ ਪੈਣਗੇ ਥੌਡੇ ਕਈ ਪੀੜੀਆਂ ਉਸਨੂੰ ਭੁਗਤਣਗੀਆਂ।
ਹਾਂ, ਹੋਰ ਮੈਂ ਐ ਵੀ ਸੁਨਣ ਚ ਆਇਆ ਕਿ ਜੋ ਭਾਈ ਜੀ ਦੀ ਹਾਂ ਹਾਂਜੀ
ਏ ਕੁੜੀ ਨੇ ਮੁੱਦਾ ਐ ਚੱਕਿਆ ਸੀ। ਬਈ ਬਾਬਾ ਜੀ ਇੱਥੋਂ ਗੁਰੂ ਮਹਾਰਾਜ ਦੀ ਹਜ਼ੂਰੀ ਤੋਂ ਸਾਰੇ ਪੈਸੇ ਚੱਕ-ਚੱਕ, ਕੇ ਲੈ ਕੇ ਜਾਂਦੇ ਆ, ਬਈ ਨਾਲੇ ਤਾਂ ਸਾਰਾ ਘਿਓ ਪਾਣੀ ਲੈਂਦੇ ਵੀ ਚਾਰ ਪੰਜ ਲੱਖ ਰੁਪਇਆ ਮਹੀਨਾ ਏ ਆਪਦੇ ਘਰ ਚ ਬਣਾਦੇ ਆ, ਏ ਕਿਲ੍ਹੇ ਚ ਰਾਣੀ ਦੇ ਕੋਲ ਗਈ ਸੀ, ਵੀ ਤੁਸੀਂ ਇਹਨਾਂ ਦੀ ਤਨਖਾਹ ਬੰਨੋ ਭਾਵਾਂ ਦੀ ਲੱਖ ਬੰਨਦੋ ਭਾਵਾਂ ਦੀ ਦੋ ਲੱਖ ਪਰ ਤੁਸੀਂ ਗੁਰੂ ਘਰ ਦੀ ਗੋਲਕ ਸਾਰੀ ਇਹਨਾਂ ਦੇ ਘਰ ਚ ਨਾ ਪਾਓ, ਉਹ ਕੁੜੀ ਨੇ ਬਸ ਇਹ ਮੁੱਦਾ ਚਕਿਆ ਤਾਂ ਕਰਕੇ ਓ ਕੁੜੀ ਨੂੰ ਬਦਨਾਮ ਕਰਤਾ, ਤੇ ਕੁੜੀ ਨੂੰ ਭਾਈ ਜੀ ਦੇ ਘਰ ਆਲੀ ਦਾ ਕਰੈਕਟਰ ਪਤਾ ਸੀਗਾ। ਠੀਕ ਆ ਜੀ, ਤੇ ਹਾਂ ਤੇ ਓ ਓਨੇ ਓ ਕਰਕੇ ਅਹ ਏ ਇਹਦੇ ਤੂਮਤਾਂ ਲਾਈਆਂ ਹੁਣ ਉਹ ਕੁੜੀ ਮੈਨੂੰ ਰੋਜ਼ ਦਿੰਦੀ ਆ। ਕੱਲ ਮੈਂ ਉਹਨੂੰ ਸੌ ਦੀ ਇੱਕ ਗੱਲ ਕਹਿਣੀ ਆ। ਵੀ ਭਾਈ ਤੂੰ ਗੁਰੂ ਦੀ ਹਜ਼ੂਰੀ ਚ ਆਈ ਆ, ਕੋਈ ਤੇਰੇ ਨਾਲ ਹੋਵੇ ਨਾ ਹੋਵੇ। ਗੁਰੂ ਮਹਾਰਾਜ ਜ਼ਰੂਰ ਤੇਰੇ ਨਾਲ ਆ ਕਿਸੇ ਦਾ ਵੀ ਤੂੰ ਸੁਣਨਾ ਬਸ ਇੱਕ ਅਰਦਾਸ ਨਾ ਛੱਡ, ਤੇ ਤੂੰ ਦਿਨ ਚ ਛੱਤੀ ਵਾਰੀ ਅਰਦਾਸ ਵੀ ਹੁੰਦੀ ਆਂ ਤੂੰ ਛੱਤੀ ਏ, ਕਿਸੇ ਕੋਲ ਰੋ ਨਾ ਤੂੰ ਗੁਰੂ ਪਾਤਸ਼ਾਹ ਨੂੰ ਪੁੱਛ ਕੇ ਵਾਹਿਗੁਰੂ ਮੈਂ ਕਿੱਦਾਂ ਦੀਆਂ ਦੇਖ ਤੇਰੇ, ਸਾਰੀ ਤਕਲੀਫ਼ਾਂ ਦੂਰ ਕਰਨਗੇ ਦੂਜੀ ਗੱਲ, ਲਾਲ-ਪੀਲੇ ਸੂਟ ਪਾਣਾ ਛੱਡ, ਆਪਦੀ ਮੱਤ ਜਿਹੜੀ ਤੂੰ। ਸੋਝੀ ਆ, ਓ ਸਈ ਕਰ। ਕੋਟਨ ਦੇ ਸੂਟ ਪਾ, ਸੁਰਖੀ ਬਿੰਦੀ ਬੰਦ ਕਰ। ਤੂੰ ਲਾਣੀ, ਕਿਉਂਕਿ ਇੱਥੇ ਹਜੇ ਤੇਰਾ ਓਦੇ ਨਾਲ ਥੋੜਾ ਦਿਮਾਗ ਚ ਵਿਚਾਰੀ ਦੇ ਫਰਕ ਪਿਆ ਹੋਇਆ। ਵਿਚਾਰੀ ਸਭ ਨੂੰ ਕਹਿੰਦੀ ਆ। ਵੀ ਮੇਰਾ ਇਹਨੂੰ ਨਾ, ਇਹਦੀ ਗੱਲ ਏ ਸੀਗੀ ਵੀ ਇੱਕ ਮੁੰਡਾ ਸੀਗਾ। ਫੌਜੀਆਂ ਦਾ ਤੇ ਓ ਮਿਲਟਰੀ ਚ ਸੀਗਾ ਓਦੇ ਨਾਲ ਏਦੀ ਗੱਲ ਸੀਗੀ। ਤੇ ਓ ਮੁੰਡੇ ਦਾ ਬੋਤ ਕਰਦੀ ਸੀਗੀ, ਮੁੰਡਾ ਧੋਖੇਬਾਜ਼ ਨਿਕਲਿਆ ਮੁੰਡੇ ਨੇ ਹੋਰ ਕਿਤੇ ਵਿਆਹ ਕਰਾ ਲਿਆ। ਓਦੋ ਦੀ ਏ ਕੁੜੀ ਥੋੜੀ ਜੀ ਏ ਹੋਈ ਪਈ ਆ ਸ਼ੌਕ ਚ ਸੀਗੀ। ਫੇਰ ਅਸੀ ਇਨੂੰ ਬਥੇਰੀ ਵਾਰੀ ਬਾਰ ਕੱਢਿਆ ਵੀ ਤੂੰ ਬਾਰ ਨਿਕਲ ਏਨਾਂ ਚੀਜ਼ਾਂ ਚੋਂ ਬਾਰ ਨਿਕਲ ਤੂੰ ਏਨਾਂ ਚੀਜ਼ਾਂ ਦੇ ਵਿੱਚ ਨਾ ਪੈ, ਫੇਰ ਓ ਕੁੜੀ ਬੜੀ ਮੁਸ਼ਕਿਲ ਨਾਲ ਨਿਕ ਲੀ ਚਾਹੇ ਨਾ ਨਿਕਲੀ ਓ ਮੁੰਡੇ ਦੇ ਘਰ ਵੀ ਪੋਂਚਗੀ ਸੀ। ਪਰ ਹੁਣ ਓ ਕੁੜੀ ਆ ਨਾ ਵਿਚਾਰੀ ਅੱਜ ਜਿਸ ਸਾਬ ਨਾਲ ਓਨੇ ਅਰਦਾਸ ਕੀਤੀ ਆ ਨਾ ਗੁਰੂ ਮਹਾਰਾਜ ਦੇ ਅੱਗੇ ਖੜ ਕੇ ਮੇਰੇ ਆਪ ਅੱਖਾਂ ਚ ਪਾਣੀ ਆ ਗਿਆ ਸੀ ਓ ਕੁੜੀ ਸੱਚੀ ਆ। ਓ ਕੁੜੀ ਗੰਦ ਨਹੀਂ ਆ, ਨਹੀਂ ਆ, ਨਹੀਂ ਆ। ਓ ਬੋਤ ਸੁਥਰੀ ਕੁੜੀ ਆ ਜੀ, ਐ ਗੱਲ ਆ। ਤੇ ਦੇਖੋ ਓਦਾ ਸਭ ਸਈ ਜਾਣਾ, ਤੇ ਪਾਈ ਜੀ ਦੀ ਪਾਈ ਜੀ ਦੀ ਘਰਆਲੀ ਲੱਗ ਈ ਨੀ ਰਈ ਸੀ, ਪਾਈ ਜੀ ਦੀ ਘਰਆਲੀ।
ਆਏ ਹਾਏ ਤੁਸੀ ਮੰਨੋਗੇ ਨੀ, ਮੇਰੇ ਨੌਣ ਦਾ ਹੁਣੇ ਦੋ ਤਿੰਨ ਮਹੀਨੇ ਵਿਆਹ ਸੀ। ਅਸੀਂ ਗਏ ਤੇ, ਤੇ ਨਾ ਪਾਈ ਜੀ ਨੂੰ ਇਨਵਾਈਟਿਡ ਸੀ ਪਾਈ ਜੀ। ਤੇ ਓਨਾਂ ਦੀ ਵਾਈਫ ਸੀ ਨਾਲ ਓਨਾ ਦੇ ਬੱ ਤੇ ਓਦੀ ਵਈਫ ਓ ਲੱਗ ਈ ਨੀ ਰਹੀ ਸੀ, ਕਿ ਭਾਈ ਭਾਈ ਭਾਈਆਣੀ ਐ ਜਿਨੂੰ ਭਈਆਣੀ ਕਹੀਏ ਅਸੀਂ ਵੀ ਐ, ਭਾਈ ਦੀ ਵਾਈਫ ਐ ਭਾਈ।
ਓ, ਤਾਂ ਐ ਲੱਗ ਰੀ ਸੀ, ਜਿਵੇਂ ਪਤਾ ਨੀ ਕਿੱਥੋਂ ਦੀ ਮੋਡਲ ਹੋਵੇ। ਹਾਂ, ਹਾਂ, ਹਾਂ।
ਓ ਲੱਗ ਰੀ ਦਿੱਲੀ ਬੈਠੀਆ ਹੁੰਦੀਆ ਨੇ ਸੇਮ ਡਿੱਟੋ ਓਹ ਲੱਗ ਰਹੀ ਸੀ।
ਕਿਵੇਂ ਓਦੀ ਤੱਕ? ਕਣੀ ਕਿਵੇਂ ਤੂੰ ਗੁਰੂ ਮਹਾਰਾਜ ਕੋਲ ਆ ਰੀ ਐ ਕਿਵੇਂ ਤੂੰ ਬਾਲ ਰੰਗਾਏ, ਕਿਉਂਕਿ
ਸਲ ਓਦਾ ਬੋਡੀ ਸਟਰਕਚਰ ਓਦਾ ਦੇਖ
ਦੇਖੋ ਜੀ, ਪਤਾ ਕੀ ਆ ਜਦੋਂ ਸਾਨੂੰ, ਜਦੋਂ ਸਾਨੂੰ ਪਤਾ ਦੇਖੋ ਆਪਾਂ ਵੀ ਇੱਕ ਟਾਈਮ ਤੇ ਆ ਕੇ ਆਪਾਂ ਵੀ ਅਹ ਸਰੀਰ ਤੋਂ ਮੋ ਟੇ ਪਤਲੇ ਹੁੰਦੇ ਈ ਆ, ਸਾਡੇ ਹੋਰਮੋਨਸ ਆ ਲੇਡੀਜ਼ ਦੇ। ਠੀਕ ਆ, ਤਾਂ ਅਸੀਂ ਜਦੋਂ ਅਸੀਂ ਪਤਲੇ ਹੁੰਨੇ ਆ ਅਸੀਂ ਓ ਸਾਬ ਦੇ ਕੱਪੜੇ ਪਾ ਲੈਨੇ ਆ ਜਦੋਂ ਅਸੀਂ ਮੋ ਤੇ ਹੁੰਨੇ ਆ ਅਸੀ ਓ ਸਾਬ ਦੇ ਪਾ ਲੈਨੇ ਆ, ਓਦੇ ਤਾਂ ਪੱਟ ਈ ਏਡਾ-ਏਡਾ ਜਿਵੇ ਕੋਈ ਪੈਲਵਾਨ ਬੈਠ ਠਾ ਹੁੰਦਾ, ਬਹੁਤ ਉਹਦਾ ਤਾਂ ਔਖਾ ਭਾਈ ਮੈਂ ਤਾਂ ਉਹ ਕੁੜੀ ਨੂੰ ਇੱਕੋ
ਤੁਸ ਅਹ ਤੁਸੀਂ ਦੇਖੋਗੇ ਵਿਆਹ ਤੇ ਆਪ ਅੱਗੇ ਸੀ। ਤੇ ਭਾਈ ਜੀ ਓਦੇ ਪਿੱਛੇ-ਪਿੱਛੇ ਆਪ ਅੱਗੇ-ਅੱਗੇ ਭਾਈ ਜੀ ਓਦੇ ਪਿੱਛੇ-ਪਿੱਛੇ।
ਮੈਂ ਕਹਿਣੀ ਆ, ਭਾਈ ਜੀ ਨੇ ਵੀ ਕੀ ਕਾਰਾ ਕੀਤਾ ਓਦਨ ਗੁਰਦੁਆਰੇ ਕੁੜੀ ਨੂੰ ਐਡੀ ਗੰਦੀ ਗਾਲ ਕੱਢੀ ਬੌਤ ਗੰਦੀ ਗਾਲ, ਹਾਂਜੀ। ਤੁਸੀਂ ਆਪਣੇ ਗਲੀ ਆਲੇ ਭਾਅ ਜੀ ਆ ਜੇੜੇ ਓਨਾਂ ਦਾ ਸਾਰਾ ਕੁਛ ਦੇਖਿਆ ਅੱਜ ਤਾਂ ਗਲੀ ਆਲੇ ਭਾਜੀ ਨੂੰ ਬੋਤ ਝਾੜਿਆ ਜੀ ਗੁਰਦੁਆਰੇ ਬੈਠਾ ਰੀਲਾਂ ਸਕਰੋਲ ਕਰਦਾ ਸੀਗਾ, ਮੈਂਖਿਆ ਆ ਗੁਰੂ ਮਾਹਾਰਾਜ ਦੀ ਹਜ਼ੂਰੀ ਚ ਬੈਠਾ ਹੱਥ ਜੋੜ ਕੇ ਕੀਰਤਨ ਹੀ ਸੁਣ ਲਾ।
ਆਏ ਓ ਦਿਨ ਸਵੇਰੇ ਵੀ ਤੁਆਡੇ ਸਾਹਮਣੇ ਫੋਨ ਲੈ ਕੇ ਬੈਠ ਗਿਆ। ਮੈਨੂੰ ਸ਼ਰਮ ਤੇ ਬੜੀ ਆਵੇ, ਪਰ ਮੈਂ ਓਨੂੰ ਕੀ ਕਵਾ‌ ਹੁਣ?
ਕੈਂਦਾ ਨਈ ਮੈਂ ਬੈਣਾ। ਮੈਂ ਕਿਹਾ, ਜੇ ਤੂੰ ਕਿਸੇ ਟੀਚਰ ਦੇ ਕੋਲ, ਕਿਸੇ ਪ੍ਰਿੰਸੀਪਲ ਦੇ ਕੋਲ ਯਾ ਕਿਸੇ ਦੇ ਘਰੇ ਕ ਪੜੇ ਦੇਣ ਜਾਣਾ, ਓਥੇ ਕਿਵੇਂ ਤੂੰ ਇਹ ਕੁਛ ਕਰਦਾ ਲੱਛਣ? ਮੈ ਕਿਆ ਏ ਸਾਡੀ ਜਾਗ ਦੀ ਜੋਟ ਹੈ, ਹਾਜ਼ਰ-ਨਾਜ਼ਰ ਸਮਝ ਨਾ ਓਨਾਂ ਨੂੰ ਤੂੰ ਬੈਠ। ਕੇ ਤੂੰ ਓਨਾਂ ਦੇ ਸਾਹਮਣੇ ਕਿਸੇ ਅਸੀਂ ਮਹਾਰਾਜ ਜੇ ਰਾਜੇ ਦੇ ਦਰਬਾਰ ਤੇ ਚਲੇ ਜਾਣੇ ਆ, ਅਸੀਂ ਐ ਜਾਣੇ ਆ? ਇਹਦਾ ਵੀ ਬਹੁਤ ਔਖਾ ਹੋਇਆ ਪਿਆ ਇਸ ਮੁੰਡੇ ਦਾ ਫੇਰ ਆ ਕੇ ਕਹਿੰਦਾ ਮੇਰਾ ਦਿਲ ਕਰ ਰਿਹਾ ਮੈਂ ਹਰਮੋਨੀਅਮ ਸਿੱਖ ਕੇ ਹਰਮੋਨੀਅਮ ਸਿੱਖ ਕੇ ਮੈਂ ਕੀਰਤਨ ਕਰਨ ਲੱਗ ਜਾ।
ਇਹ ਕਹਿੰਦਾ ਮੈਂ ਕਿਹਾ ਕਿਉਂ ਤੈਨੂੰ ਕਿਉਂ ਸਿੱਖਣ ਨੂੰ ਹੋ ਗਿਆ ਕਹਿੰਦਾ ਇੱਥੇ ਨਾ ਸਾਡੇ ਅਹ ਗਲੀ ਚ ਨਾ ਇੱਕ ਹੁਣ ਤੇਰਾਂ ਤਰੀਕ ਨੂੰ ਕੀਰਤਨ ਹੋਇਆ ਸੀਗਾ ਜੀ। ਤੇ ਉਹ ਕੀਰਤਨ ਦੇ ਵਿੱਚ ਨਾ ਅਹ ਇੱਕ ਨਾ ਅਹ ਕੋਈ ਆਈ ਸੀਗੇ ਲੇਡੀ ਉਹਨਾਂ ਨੇ ਬਹੁਤ ਸੋਹਣਾ ਕੀਰਤਨ ਬਹੁਤ ਸੋਹਣਾ ਉਹਨਾਂ ਨੇ ਕੀਰਤਨ ਕੀਤਾ ਸੀਗਾ ਉਹ ਲੇਡੀ ਤਾਂ ਇਹਨੂੰ ਐ ਸੀਗਾ ਵੀ ਮੈਂ ਉਹਨਾਂ ਦਾ ਦੇਖ ਕੇ ਉਹ ਕੀਰਤਨ ਸਿੱਖਾ, ਤੇ ਮੈਂ ਉਹਨਾਂ ਨੂੰ ਕਿਹਾ ਵੀ ਪਹਿਲਾਂ ਤੂੰ ਗੁਰਦੁਆਰੇ ਤਾਂ ਢੰਗ ਨਾ ਬਹਿਣਾ ਸਿੱਖ ਲਾ ਕੀਰਤਨ ਉਹਦਾ ਦੇਖ ਕੇ ਕਿਵੇਂ ਸਿੱਖ ਰੇਗਾ ਜਿਹੜਾ ਇਹ ਕੰਮ ਜਿਹਦਾ ਦੇਖਦਾ ਨਾ ਪਾਰਲਰ ਆਲਿਆਂ ਦਾ ਕੰਮ ਤਾਂ ਪਾਰਲਰ ਆਲੇ ਨੂੰ ਵੱਲ ਹੋ ਜਾਂਦਾ ਜੇ ਕੋਈ ਮਹਿੰਦੀ ਕੱਢਦਾ ਉਹ ਮਹਿੰਦੀ ਵੱਲ ਹੋ ਜਾਂਦਾ। ਜੇ ਕੋਈ ਹੁਣ ਕੀਰਤਨ ਕਰ ਰਹੀ ਆ ਉਹ ਹੁਣ ਇਹ ਕੀਰਤਨ ਵੱਲ ਹੋ ਗਿਆ।
ਮੈਂ ਇਹਨੂੰ ਕਿਹਾ ਪਹਿਲਾ ਗੁਰਦੁਆਰੇ ਢੰਗ